ਹੈਲੋ, ਸਾਸਰੀ ਕਾਲ ਭਾਜੀ। ਹੋਰ ਦੱਸੋ ਘਰ ਪਰਿਵਾਰ ਵਧੀਆ ਤਾਡਾ।
ਸਬ ਬੜਾ ਵਧੀਆ। ਤੁਸੀ ਦੱਸੋ ਤੁਆਡਾ ਵਧੀਆ।
ਵਧੀਆ ਜੀ ਵਧੀਆ। ਹੋਰ ਕੀ ਕਰ ਰੇ ਓ ਜੀ ਅਜ। ਮੈਂ ਤਾਂ ਜੀ ਘਰ ਹੈਗਾ, ਗਰਮੀ ਬੜੀ ਹੋਈਦੀ ਅੱਜ-ਕੱਲ੍ਹ।
ਗਰਮੀ ਤਾਂ ਭਾਜੀ ਹੋਈ ਦੀ ਐ। ਪਰ ਸਾਡੇ ਏਥੇ ਮੀਂ ਪੈ ਰਿਆ।
ਓਈ ਤੇ। ਸੁਕਰ ਕਰੋ ਭਾਜੀ ਮੀਂਹ ਪੈ ਰਿਆ। ਅੱਜ-ਕੱਲ ਤੇ ਵੈਦਰ ਈ ਬੜਾ ਜਾਦਾ ਵਿਗੜਿਆ ਦਾ।
ਤੁਹਾਡੇ ਏਥੇ ਵੀ ਪੈ ਰੈ।
ਨਾ ਜੀ ਨਾ, ਸਾਡੇ ਓਥੇ ਧੁੱਪ ਨਿਕਲੀ ਪੀ ਏ।
ਮੈ ਤੇ ਐ ਕੈ ਰਿਆਂ ਸਾਡੇ ਏਥੇ ਮੀਂਅ ਪੈ ਰਿਆ ਵਧੀਆ। ਹਾਂਜੀ ਮੈਂ ਕਿਆ ਮੀਂਅ ਪੈ ਰਿਆ ਮੀਂਅ ਵਧੀਆ ਐਥੇ।
ਹਾਂ, ਹਾਂ। ਠੀਕ ਏ ਭਾ ਜੀ ਗਰਮੀ ਵੇਖੋ ਨਾ ਤੁਸੀਂ ਕਿੰਨੀ ਹੋਈ ਦੀ ਏ।
ਹਾਂਜੀ ਹਾਂਜੀ ਸ‌ਈ ਗੱਲ ਆ। ਏਨੀ ਗਰਮੀ ਚ
ਤਾਡੀ ਵਾਜ਼ ਬੜੀ ਘੱਟ ਆ ਰੀ ਐ ਜੀ। ਕਿੱਥੇ ਹੈਗੇ ਓ ਤੁਸੀਂ।
ਮੈਂ ਘਰ ਈ ਹੈਂਗਾ ਜੀ।
ਤੇ ਵਾਜ਼ ਬੜੀ ਘੱਟ ਆ ਰੀ ਤਾਡੀ।
ਇੱਕ ਮਿੰਟਰ ਰੁਕੋ ਜੀ। ਹਾਂਜੀ ਹੁਣ ਆਈ ਵਾਜ਼।
ਆ ਗਈ ਐ ਜੀ, ਆ ਗਈ।
ਹਾਂਜੀ, ਅਜ ਤੇ ਭਾਜੀ ਪਕੌੜੇ ਬਣਾ ਦਾ ਮੋਸ ਸਮ ਹੈਗਾ, ਮੀਂਅ ਆਲਾ ਮੌਸਮ‌ ਏ, ਪਕੌੜੇ ਬਣਾਓ ਤੁਸੀਂ ਘਾਰ। ਤੁਆਨੂੰ ਮੈਂ ਕੈਂਦੇ ਓ ਰੈਸਪੀ ਦੱਸ ਦੇ ਨਾ ਵਧੀਆ ਕਿਵੇਂ ਬਣਾਣੇ ਨੇ।
ਹਾਂ ਦੱਸ ਦੋ ਭਾਜੀ ਕੇੜੀ ਰੈਸਪੀ ਤੁਸੀਂ ਬਣਾ ਸਕਦੇ ਓ।
ਮੈਂ ਦੱਸਣਾ ਤੁਸੀਂ ਪਤਾ ਕੀ ਕਰੋ, ਮਿਕਸ ਪਕੌੜੇ ਬਣਾਓ ਪੈਲੇ ਤੇ। ਬਾਜ਼ਾਰੋਂ ਲੈ ਆਓ ਤੁਸੀਂ ਵੇਸਣ, ਉਸ ਤੋਂ ਬਾਅਦ ਕੀ ਤੁਹਾਡਾ ਲੂਣ ਤਾਡੇ ਘਰ ਹੋਣਾ ਈ ਏ ਲਾਲ ਮਿਰਚ ਵੀ ਹੋਣੀ ਏ ਤਾਡੇ ਘਾਰ ਚ ਠੀਕ ਏ ਤੇ ਆਪਣਾ ਆਗੇ ਮਸਾਲੇ ਘਰ ਤੁਆਡੇ ਹੈ ਈ ਨੇ, ਤੁਸੀਂ ਬਜ਼ਾਰੋਂ ਇੱਕ ਕੰਮ ਕਰੋ ਵੇਸਣ ਲੈ ਆਓ, ਤੁਸੀਂ ਜਾ ਕੇ। ਕਿੱਲੋ ਆਲੂ, ਠੀਕ ਏ ਜੀ, ਉਸ ਤੋਂ ਬਾਅਦ ਆ ਕੇ ਤੁਸੀਂ ਪੈਲੇ ਤੇ ਆਲੂ ਕੱਟੋ ਜੀ। ਗੋਲ ਗੋਲ ਪੀਸ, ਫੇਰ ਕੱਟੋ ਜੀ ਪਿਆਜ, ਫੇਰ ਕੱਟੋ ਜੀ ਉਸ ਤੋਂ ਬਾਅਦ ਹੀਰੀ ਮਿਰ- ਜ ਬੜੇ ਜੇੜੇ, ਜੇੜੇ ਤੁਸੀਂ ਬਣਾਣੇ ਨੇ।
ਹਾਂ- ਹਾਂ- ਹਾਂ।
ਇਕ ਕੰਮ ਕਰਨਾ ਜੀ, ਤੁਸੀਂ ਪਨੀਰ ਵੀ ਲੈਂਦੇ ਆਣਾ ਜੀ।
ਹਾਂ ਪਨੀਰ ਤੇ ਵੀ ਬਣਾ ਲਾਂਗੇ।
ਪਨੀਰ ਦੇ ਵੀ ਬਣਾ ਲੋ, ਤੇ ਜੇ ਤੁਹਾਡਾ ਜਿਹੜਾ ਜ਼ਿਆਦਾ ਮਨ ਕਰ ਰਿਹਾ ਤੇ ਮੁਰਗੇ ਦੇ ਵੀ ਬਣਾ ਲੋ ਜੀ।
ਪਤਾ ਕੀ ਹੈ ਜੀ, ਉਹ ਤਾਂ ਕੋਈ ਗੱਲ ਨੀ, ਵੈਸੇ ਗਰਮੀ 'ਚ ਤਾਂ ਉਹੀ ਵੇਸ ਸ ਦੇ ਖਾਨ ਦੇ ਮਨ ਕਰਦਾ।
ਵੇਸਣ ਦਾ ਖਾਣ ਦੇ ਮਨ ਤੇ ਕਰਦਾ, ਤੁਸੀਂ ਗੱਲ ਨੀ ਸਮਝੇ ਮੇਰੀ, ਇਹ ਮੀਂਹ ਪੈ ਗਿਆ ਇਹ ਕਰੇਗਾ ਠੰਡ ਹੁਣ
ਨਹੀਂ ਅਜੇ ਨੀ ਕਰਦਾ ਜੀ ਇਹ ਠੰਡ, ਸਾਡੇ ਉੱਥੋਂ ਦੀ ਧੁੱਪ ਨਿਕਲੀ ਹੋਈ ਹੈ ਸਾਡੇ ਉੱਥੋਂ ਤੇ ਯਾ ਤਬਾਹੀਆ।
ਸਾਡੇ ਤੇ ਮੀਂਹ ਆ ਰਿਹਾ ਇੱਥੇ, ਤੁਹਾਡੇ ਉੱਥੇ ਧੁੱਪ ਹ ਅੱਛਾ- ਅੱਛਾ- ਅੱਛਾ, ਬਸ ਫੇਰ ਤਾ ਪਕ ਪਕੌੜੇ ਤੇ ਕੀ ਬਣਾਓਗੇ ਭਾਜੀ ਤੁਸੀਂ, ਗਰਮੀ 'ਚ ਪਕੌੜੇ ਵੈਸੇ ਮਨ ਨਹੀਂ ਕਰਦਾ ਖਾਣ ਦਾ।
ਬਸ ਉਹੀ ਗੱਲ ਹੈ ਨਾ, ਉਹੀ ਤੇ
ਚੱਲੋ ਜਦ ਵੀ ਮੀਂਹ ਪਏਗਾ ਤੁਹਾਡੇ ਇੱਥੇ, ਤੁਹਾਨੂੰ ਮੈਂ ਰੈਸਪੀ ਦੱਸ ਰਿਹਾ, ਇਹਂ ਤੁਸੀਂ ਬਣਾਉਣੀ ਹੈ ਐਵੇਂ -ਐਵੇਂ ਤੁਸੀਂ ਬਣਾਉਣਾ ਸਾਰਾ। ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ, ਤੁਸੀਂ ਸਭ ਤੋਂ ਪਹਿਲੇ ਹੀ ਤੁਹਾਨੂੰ ਸਾਰੇ ਦੱਸਦੇ ਜੀ, ਵੇਸਣ ਲਿਆਣਾ ਤੁਸੀਂ ਪਨੀਰ ਪਨੂੂਰ ਸਾਰਾ ਚੀਜ਼ਾਂ ਲੈਏ ਤੁਸੀਂ, ਕੱਟ ਕੇ ਹੁਣ ਤੁਸੀਂ ਡਬੋ ਕੇ ਰੱਖ ਦੇਣਾ ਬੇਸਨ ਵਿੱਚ ਕੋੋਲ ਕੇ ਉਹਨੂੰ
ਬਿਲਕੁਲ।
ਬਹੁਤ ਤੁਸੀਂ ਤੇਲ ਗਰਮ ਕਰਨਾ, ਤੇ ਵਿੱਚ ਪਾ ਦੇਣੇ ਪਕੌੜੇ।
ਹਾਂ ਤੇ ਉਹ ਤੇ ਪਾਈ, ਉਹ ਹਾਂ ਹਾਂ ਬ ਨਹੀਂ ਤੁਸੀਂ ਇਹ ਵੇਖੋ ਨਾ, ਵੈਦਰ ਕਿੰਨਾ ਜ਼ਿਆਦਾ ਵਿਗੜਿਆ ਹੈ।
ਵੈਦਰ ਤੇ ਭਾਜੀ ਇੰਨਾ, ਗਲੋਬਲ ਵਾਰਮਿੰਗ ਇੰਨੀ ਹੋਦੀ ਹੈ, ਪ੍ਰਦੂਸ਼ਣ ਇੰਨਾ ਹੋਇਆ ਪੁੱਛੋ ਨਾ ਤੁਸੀਂ! ਪਤਾ ਹੀ ਨਹੀਂ ਲੱਗਦਾ, ਕਦ ਗਰਮੀ ਪੈ ਰਹੀ ਹੈ, ਕਦ ਠੰਢ ਪੈ ਰਹੀ ਹੈ। ਕੁਛ ਨੀ ਪਤਾ ਲੱਗਦਾ ਜੀ, ਹਾਂਜੀ ਹਾਂਜੀ।
ਐ ਤਾ ਜੀ, ਪਤਾ ਕਿਉਂ ਹੈ ਪੋਲਿਊਸ਼ਨ? ਇਹ ਜ਼ਿਆਦਾ ਮੌਨਸੂਨ ਖਰਾਬ ਹੋ ਗਿਆ, ਪੋਲਿਊਸ਼ਨ ਦੇ ਕਾਰਨ। ਕਿਉਂਕਿ ਪੋਲੂਸ਼ਨ, ਬਹੁਤ ਜਿਆਦਾ ਵੱਧ ਗਿਆ ਨਾ ਪੋਲੂਸ਼ਨ
ਇਹਂ ਤੇ ਹੈ, ਤੁਹਾਡੀ
ਪਤਾ ਕੀ ਇਹ, ਲੋਕੀਆਂ ਲੋਕਾਂ ਨੇ ਇੰਨੀ ਨੀ ਇਹ ਘਰ ਤਿੰਨ ਤਿੰਨ ਬਾਈਕਾ ਹੈਗੀਆਂ ਨੇ।
ਹਾਂਜੀ।
ਉਹਦੇ ਕਰਕੇ ਹੁਣ ਤੁਸੀਂ ਵੇਖੋ, ਕਿੰਨਾ ਪੋਲਿਊਸ਼ਨ ਫੈ ਫੈਕਟਰੀਆਂ ਹੈਗੀਆਂ ਨੇ ਗਲੀਆ 'ਚ, ਉਹਦੇ ਕਾਰਨ ਇਹ ਚਾਹੀਦਾ ਕਿ, ਇੰਡਸਟਰੀ ਏਰੀਏ 'ਚ ਕਰਨ ਇਹ ਫੈਕਟਰੀਆਂ
ਹੁਣ ਭਾਜੀ ਤੁਸੀਂ ਵੇਖ ਲੋ ਆਪਣੇ ਆਪ ਨੂੰ, ਮੈਂ ਕੇ ਦੂਰ ਵੀ ਤੁਸੀਂ ਆਪਣੇ ਆਪ ਨੂੰ ਵੇਖ ਲੋ ਤੁਹਾਡੇ ਘਰ ਵੀ ਦੋ, ਚਾਰ ਬਾਈਕਾਂ ਖੜੀਆਂ ਨੇ ਜੀ। ਚਾਰ ਬਾਈਕਾਂ ਨੇ,
ਉਹ ਤੇ ਗੱਲ ਸਹੀ ਹੈਗੀ ਹੈ ਭਾਜੀ, ਪਰ ਹੁਣ ਬੰਦਾ ਕਰੇ ਵੀ ਕੀ। ਬਿਨਾਂ ਬਾਈਕ ਤੋਂ ਕਿਵੇਂ ਰਹਿ ਸਕਦਾ?
ਮੈਂ ਤੇ ਮਨਾ ਕਰ ਹੀ ਨੀ ਰਿਹਾ ਆ ਜੀ, ਇਸ ਵੱਲ ਤੋ ਮੈਂ ਤਾਂ ਮਨਾ ਕਰਦਾ ਹੀ ਨੀ ਪਿਆ,
ਹਾਂਜੀ -ਹਾਂਜੀ
ਉਹ ਤਾਂ ਜ਼ਰੂਰੀ ਹੈਗੀ ਜੀ,
ਉਹੀ ਤੇ,
ਜ਼ਰੂਰੀ ਹੈਗਾ ਜੀ ਅੱਜ ਦੇ ਟਾਈਮ ਇੱਕ ਇੱਕ ਬੰਦੇ ਨੇਇੱਕ ਬਾਈਕ ਚਾਹੀਦੀ -ਚਾਹੀਦੀ ਐ,
ਉਹ ਤੇ ਹੈਈ ਹੈ ਬਾਈ, ਹੁਣ ਤੁਹਾਡੇ ਹਿਸਾਬ ਨਾਲ ਵੇਖ, ਪੋਲਿਊਸ਼ਨ ਅਗਰ ਬੰਦਾ ਕੱਟ -ਕਟਾਏਗਾ, ਤੇ ਤਾ ਈ ਮਤਲਬ ਮੌਨਸੂਨ ਸਹੀ ਹੋਏਗਾ ਹਨਾ, ਹੁਣ ਤੁਸੀਂ ਉਹ ਵੇਖੋ ਕਰੋਨਾ ਦੇ ਟਾਈਮ ਕਿੰਨਾ ਪੁਲਿਊਸ਼ ਕਿੰਨੀ ਠੰਡੀ ਹਵਾਵਾਂ ਚੱਲਦੀ ਪਈਆਂ ਸੀਂ।
ਹਾਂਜੀ।
ਕਿਉਂਕਿ ਕੋਈ ਵਾਹ ਕੋਈ ਪੋਲਿਊਸ਼ਨ ਨਹੀਂ ਸੀ, ਕੋਈ ਫੈਕਟਰੀਆਂ ਨਹੀਂ ਚੱਲ ਰਹੀਆਂ ਸੀ।
ਸਹੀ ਗੱਲ ਆ ਜੀ, ਹੁਣ ਤੇ ਪ੍ਰਦੂਸ਼ਣ ਬੜਾ ਹੋ ਗਿਆ।
ਉਹ ਜੇ ਉਸ ਟਾਈਮ ਠੰਡੀਆਂ ਹਵਾਵਾਂ ਚੱਲ ਰਹਿਆ ਸੀ, ਏ ਕਿਉਂ ਚੱਲ ਰਹਿਆ ਸੀ ਜੀ? ਕਿਉਂਕਿ ਪੋਲਿਊਸ਼ਨ ਨਹੀਂ ਆ ਰਹੀ।
ਹਮ
ਪੋਲਿਊਸ਼ਨ ਦੇ ਕਾਰਨ ਬਹੁਤ ਜ਼ਿਆਦਾ ਇਨਵਾਇਰਮੈਂਟ ਖ਼ਰਾਬ ਹੋ ਰਿਹਾ ਐ, ਹੋਰ ਪੇੜ ਵੀ ਕੱਟੀ ਜਾ ਰਹੇ ਨੇ,
ਹਾਂਜੀ।
ਓਹੀ ਤੇ ਪੇੜ ਲਵਾਂਨ ਦੀ ਜਗਾ ਕੱਟੀ ਜਾ ਰਹੇ ਤਾਂਹੀ ਤੇ ਦਿ ਕਤਾਰੀ ਬਹੁਤ ਜ਼ਿਆਦਾ,
ਉਹ ਪੇੜ ਕੱਟਣ ਤਾਂ ਹੀ ਹੋ ਰਿਹਾ ਜੀ ਸਾਨੂੰ।
ਹੋਰ, ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ ਜੀ ਮੈਂ ਤੇ ਹੁਣੀ ਆਇਆ ਸੀ ਜਰਾ ਕੰਮ ਤੋਂ।
ਅੱਛਾ -ਅੱਛਾ ਹੁ ਮੈ ਕਿਹਾ ਜੀ ਤੁਹਾਡੇ ਹਿਸਾਬ ਨਾਲ ਗਰਮੀ ਕਿੰਨੀ ਵੱਧ ਰਹੀ ਏ? ਕਿਉਂਕਿ ਮੌਨਸੂਨ ਹੀ ਨਹੀਂ ਆ ਰਿਹਾ। ਤੁਹਾਨੂੰ ਪਤਾ ਹੀ ਹੈਗਾ ਜੁਲਾਈ ਚ ਮ ਮੌਨਸੂਨ ਹੋ ਜਾਂਦਾ, ਆ ਹੀ ਨ ਨਹੀਂ ਰਿਹਾ ਮੌਨਸੂਨ।
ਹਾਂਜੀ ਹਾਂਜੀ
ਅ- -ਸਾਰਾ ਉਹਦੇ ਕਾਰਨ ਹੀ ਹੈਗਾ ਨਾ, ਇਨਵਾਇਰਮੈਂਟ ਦੇ ਕਾਰਨ ਖਰਾਬ ਹੋਇਆ ਦਾ,
ਹਾਂਜੀ।
ਉਹੀ ਗੱਲ ਹੈ, ਬਸ।
ਜਿਹੜੇ ਪਸ਼ੂ ਪਕਸ਼ੀ ਹੈਗੇ, ਉਹਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ, ਇਨਵਾਇਰਮੈਂਟ ਦੇ ਕਾਰਨ,
ਏ ਤੇ ਗੱਲ ਏ ਬਾਈ ਜਗੀ,
ਉਹੀ ਤੇ,
ਏ ਭਾਜੀ ਏਥੇ ਆ ਪੇੜ ਲਗਾਓ ਜਿੰਨੇ ਲਗਾ ਸਕਦੇ ਹੋ।
ਹਾਂ, ਪੇੜ ਜ ਪਤਾ ਹੀ ਹੈ ਪੇੜ ਘੱਟ ਰਹੇ ਨੇ ਇੱਥੇ ਜਿਆਦਾ ਜ਼ਿਆਦਾ -ਜ਼ਿਆਦਾ ਕੱਟੀ ਜਾ ਰਹੇ ਨੇ ਪੇੜ, ਉੱਥੇ ਜਗ੍ਹਾਵਾਂ ਬਣਾਈ ਜਾ ਰਹੇ ਨੇ, ਘਰ ਬਣਾਈ ਜਾ ਰਹੇ ਨੇ,
ਹਾਂਜੀ।
ਇਹ ਨਹੀਂ -ਇਹ ਨਹੀਂ ਸੋਚਦੇ ਕਿ ਆਪਾਂ ਜਿੰਨੇ ਪੇੜ ਲਗਾਵਾਂਗੇ ਉਨਾ ਵਧੀਆ ਹੈਗਾ।
ਨਹੀਂ ਆ ਤੇ ਗੱਲ ਠੀਕ ਹੈ ਭਾਈ ਤੁਹਾਡੀ।
ਉਈ ਤੇ ਗੱਲ ਐ ਨਾ,
ਇਹ ਤੇ ਪੇਜੇ ਲਗਾਣੇ ਪੈਣਗੇ, ਤੁਸੀਂ ਸੁਣਾਓ ਜੀ।
ਮੈਂ ਤਾਂ ਵਧੀਆ ਜੀ ਘੁੰਮਣ ਨੀ ਆਏ ਜੀ ਤੁਸੀਂ ਕਿੱਤੇ? ਮੈਂ ਕਹਿੰਦਾ ਘੁੰਮਣ ਘਾਮਣ ਨੀ ਗਏ ਕਿੱਧਰ।
ਬਸ ਜੀ ਗਰਮੀ ਬੜੀ ਹੈਗੀ ਕਿੱਥੇ ਜਾਣਾ ਘੁੰਮਣ ਗਰਮੀ ਘਟੇਗੀ ਤਾਂ ਹੀ ਜਾਵਾਂਗੇ।
ਨਹੀਂ ਵੈਸੇ ਪਲੈਨਿੰਗ ਬਣਾਈ ਕਿੱਥੇ ਦਾ।
ਨਾ ਜੀ ਹਲੇ ਤੱਕ ਨਹੀਂ ਬਣਾਇਆ ਜੀ, ਬਣਾਵਾਂਗੇ ਹਲੇ ਥੋੜ੍ਹਾ ਗਰਮੀਆਂ ਘੱਟ ਜਾਣ।
ਅੱਛਾ -ਅੱਛਾ ਵੈਸੇ ਕਿਹੜੀ ਜਗ੍ਹਾ ਦੱਸੋ ਗਿਆ ਤੁਸੀਂ ਘੁੰਮਣ ਦਾ!
ਕਸ਼ਮੀਰ ਵੇਖਲੋ ਜੀ ਤੁਸੀਂ ਜਾਣਾ ਤੇ।
ਅੱਛਾ ਕਸ਼ਮੀਰ।
ਹਾਂਜੀ।
ਕਿੰਨੇ ਵੈਸੇ ਤੁਹਾਡੇ ਸਾਲ ਨੂੰ ਖਰਚਾ ਹੋ ਜਾਂਦਾ ਕਸ਼ਮੀਰ ਅਗਰ ਜਾਣਾ ਤੇ?
ਬੰਦਾ ਘੱਟੋ ਘੱਟ ਤੀਹ ਹਜ਼ਾਰ ਪੰਦਰਾਂ ਵੀਹ ਹਜ਼ਾਰ।
ਅੱਛਾ ਜੀ, ਇਨਾ ਮ ਇੰਨਾ ਜ਼ਿਆਦਾ ਖਰਚਾ ਹੈ।
ਹੁਣ ਖਰਚਾ ਤਾਂ ਹੈਗਾ ਜੀ ਕਸ਼ਮੀਰ ਹੈਗਾ ਜੀ। ਤੁਸੀਂ ਕਹੋਗੇ ਮੈਂ ਜੰਨਤ ਵਿਚ ਆ ਗਿਆ।
ਤੁਸੀਂ ਹੋ ਕੇ ਆਏ ਭਾਜੀ ਵੈਸੇ?
ਮੈਂ ਹੋਕੇ ਆਇਆ ਜੀ
ਅੱਛਾ ਜੀ, ਕੀ ਮਤਲਬ ਮਾਹੌਲ ਹੈਗਾ ਉੱਥੇ ਦਾ?
ਕਹੋਗੇ, ਮੈਂ ਸਵਰਗ ਦੇਖਕੇ ਆ ਗਿਆ, ਭਾਜੀ! ਮਜ਼ਾਕ ਨਹੀਂ, ਤੁਸੀਂ ਕਹੋਗੇ, ਮੈਂ ਇੱਥੇ ਹੀ ਰਹਿਣਾ, ਮੈਂ ਘਰ ਜਾਣਾ ਹੀ ਨਹੀਂ।
ਅੱਛਾ ਜੀ।
ਹਾਂਜੀ, ਤੁਸੀਂ ਬਸ ਸੋਚੋਗੇ, ਮੈਂ ਤਾਂ ਇੱਥੇ ਹੀ ਰਵਾਂਗਾ ਮੈਂ ਜਾਂਦਾ ਹੀ ਨੀ ਘਰ। ਐਸੀ ਜੰਨਤ ਹੈਗੀ! ਇੰਨੇ ਵਧੀਆ ਵਿਊ ਹੈਗੇ, ਇੰਨਾ ਵਧੀਆ! ਉੱਥੇ, ਭਾਜੀ, ਵਾਈਬਜ਼ ਬੜੀਆਂ ਵਧੀਆ ਨੇ। ਤੁਹਾਡਾ ਮਨ ਹੀ ਨਹੀਂ ਕਰੇਗਾ ਵਾਪਸ ਆਉਣ ਦਾ।
ਅੱਛਾ ਜੀ, ਮਤਲਬ ਵਧੀਆ ਜਗ੍ਹਾ ਘੁੰਮਣ ਆਸਤੇ।
ਬੜੀ ਵਧੀਆ ਭਾਜੀ ਪੁੱਛਣ ਦੀ ਲੋੜ ਹੀ ਨਹੀਂ ਐਵੇ। ਬਿਨਾਂ ਪੁੱਛੇ ਕਿਸੇ ਨੂੰ ਨਿਕਲ ਜਾਓ, ਤੁਸੀਂ ਘਰੋ ਬਾਹਰ?
ਵੈਸੇ, ਹੋਰ ਕੋਈ ਅਗਰ ਜਗ੍ਹਾ ਜਾਣਾ ਹੋਵੇ, ਐੰਵੇੰ।
ਹੋਰ ਜਗ੍ਹਾ ਤੇ ਫਿਰ ਜਾ ਫਿਰ ਮਨਾਲੀ ਮਨੂਲੀ ਹੋ ਆਉ ਜੇ ਜ਼ਿਆਦਾ ਦੂਰ ਨਹੀਂ ਜਾਣਾ ਤੇ ਉਥੇ ਵਧੀਆ ਸਿਸਟਮ ਹੈ ਜੇ ਉਸ ਤੋਂ ਵੀ ਨੇੜੇ ਜਾਣਾ ਹੈ ਇੰਨੀ ਅੱਗੇ ਵੀ ਨਹੀਂ ਜਾਣਾ ਤੁਸੀਂ। ਫੇਰ ਐ ਹੈਗਾ ਸ਼ਿਮਲੇ ਚੱਲ ਜਾਓ ਜੇ ਉਸ ਤੋ ਵੀ ਨੇੜੇ ਜਾਣਾ ਤੇ ਫਿਰ ਐ ਹੈਗਾ। ਇੱਥੇ ਚੱਲ ਜਾਓ ਮਨਸੂਰੀ। ਜੇ ਉਸ ਤੋ ਵੀ ਨਹੀਂ ਜਾ ਸਕਦੇ ਫੇਰ ਐ ਹੈਗਾ ਲਾਸਟ ਤੁਸੀਂ ਪੋੰਟੇ ਮੱਥਾ ਟੇਕ ਆੳ ਹੋ ਕੀ ਬਸ।
ਹਾਂ ਉਹ ਵੀ ਵਧੀਆ ਹੈਗਾ ਉਹ ਪਹਾੜੀ ਇਲਾਕਾ ਠੰਡੀ ਹਵਾਵਾਂ ਚੱਲਦੀਆ।
ਠੰਡੀਆਂ ਹਵਾਵਾਂ ਚੱਲ ਰਹੀਆਂ ਮੁੰਡੇ ਜਾਂਦੇ ਨੇ ਐਸ਼ ਕਰਦੇ ਨੇ। ਫਿਰ ਵੀ ਕੋਈ ਐਸੀ ਗੱਲ ਨਹੀਂ ਹੈ।
ਹਾਂ ਜਾਣਾ ਵੀ ਚਾਹੀਦਾ।
ਜਾਣਾ ਚਾਹੀਦਾ ਭਾਜੀ ਇਹੀ ਉਮਰ ਹੁੰਦੀ ਜੀ ਘੁੰਮਣ ਦੀ ਮੁੰਡਿਆਂ ਦੀ ਕਿਉਂ ਜੀ। ਉਸ ਤੋਂ ਬਾਅਦ ਵੇਖੋ ਵਿਆਹ ਹੋ ਗਿਆ ਫਿਰ ਉਸ ਤੋਂ ਬਾਅਦ ਕਿੱਥੇ ਜਾਣਾ ਹੁੰਦਾ ਜੀ। ਹਾਂਜੀ ਹਜੀ ਫੇਰ ਬਿਲਕੁਲ ਸਹੀ ਗੱਲ ਹੈ।
ਉਹੀ ਤੇ। ਸੋਚਦਾ ਹੀ ਪਿਆ ਹਾਂ, ਮੈਂ ਜਾਵਾਂ ਘੁੰਮਣ ਕਿੱਥੇ?
ਆਂ ਮੈਂ ਤੇ ਕਹਿ ਹੀ ਰਿਹਾ ਜੀ ਫਿਰ ਆਪਣੇ ਯਾਰ ਇੱਥੇ ਹੈਗਾਜੀ ਕੀ ਕਹਿੰਦੇ ਨੇ ਜਿਆਦਾ ਦੂਰ ਨਹੀਂ ਹੈ ਤੁਸੀਂ ਇੱਥੇ ਚੱਲ ਜਾ ਸਕਦੇ ਹੋ। ਐ ਆਪਣਾ ਕੀ ਕਹਿੰਦੇ ਨੇ ਹੱਥਨੀ ਘੁੰਡ ਨਹੀਂ ਹੈ ਜੀ। ਇੱਥੇ ਨਹਿਰ ਤੇ ਨਹਿਰ ਤੇ ਨਾਹ ਕੇ ਆ ਸਕਦੇ, ਜੇ ਤੁਸੀਂ ਵਧੀਆ ਗਰਮੀ 'ਚ।
ਪਤਾ ਕੀ ਹੈ, ਭਾਜੀ ਅੱਜ, ਕੱਲ੍ਹ ਨਹਿਰ 'ਚ ਜਾਣ ਦਾ ਕੋਈ ਹਾਲ ਨਹੀਂ ਹੈ ਵੇਖਦੇ ਨੀ ਪਏ।
ਭਾਜੀ ਪਤਾ ਕੀ ਗੱਲ ਏ, ਜੋ ਰਬ ਨੇ ਲਿਖਿਆ ਜੋ ਲਿਖਿਆ ਤੇ ਲਿਖਿਆ। ਜੀ ਹਾਜੀਂ ਕੋਈ ਐਸੀ ਗੱਲ ਨੀ ਹੈਗੀ, ਜੇ ਤੁਹਾਨੂੰ ਕੁੱਛ ਹੋਣਾ ਘਰ ਬੈਠੇ ਹੋ ਜਾਏਗਾ ਜੀ।
ਉਹ ਤਾਂ ਗੱਲ ਸਹੀ ਹੈ, ਭਾਜੀ ਫੇਰ ਤਾਂ।
ਇਸ ਤੋ ਵਧੀਆ ਇੰਜੋਏ ਕਰੋ, ਜਿਣੀ ਮਰਜੀ ਛਲਾਂਘਾ ਮਾਰੋ ਤੂੰਰੋ, ਕੋਈ ਐਸੀ ਗੱਲ ਨੀ ਹੈ। ਜੇ ਬਚਾਣਾ ਰੱਬ ਨੇ, ਵੈਸੇ ਬਚਾਲੇ ਗਾ।
ਸਹੀ ਗੱਲ ਹੈ ਭਾਜੀ ਤੁਹਾਡੀ, ਨਹੀਂ ਬੰਦੇ ਨੂੰ ਫੇਰ ਵੀ ਭਾਜੀ, ਥੋੜਾ ਆਪਣੀ ਸੇਫਟੀ ਤੇ ਵੇਖਣੀ ਚਾਹੀਦੀ ਹੈ ਨਾ।
ਨਹੀਂ ਉਹ ਤਾਂ ਗੱਲ ਠੀਕ ਹੈ, ਸੇਫਟੀ ਵੇਖਣੀ ਚਾਹੀਦੀ ਹੈ। ਮੈਂ ਵੈਸੇ ਹੀ ਕਹਿ ਰਿਹਾ ਤੁਹਾਨੂੰ ਵੀ ਆਪਣਾ ਤਰੀਕੇ ਨਾਲ ਨਾਵੇ ਯਾ ਤੇ ਸਵਿਮਿੰਗ ਪੂਲ ਚੱਲ ਜਾ, ਜਰੂਰੀ ਜਾਣਾ ਉੱਥੇ, ਸਵਿਮਿੰਗ ਪੂਲ ਚੱਲ ਜਾ ਤੁਸੀਂ, ਸਵਿਮਿੰਗ ਪੂਲ ਤੇ ਕੋਈ ਦਿੱਕਤ ਨੀ ਹੈ। ਉੱਥੇ ਜਾ ਸਕਦੇ, ਕਿਉਂਕਿ ਭਾਜੀ ਹੁਣ ਤੈਰੀ ਆਉਂਦੀ ਨੀ ਨਾ। ਜਿਹਨੂੰ ਤੈਰੀ ਆਦੀਂ, ਉਨੂੰ ਕੋਈ ਦਿੱਕਤ ਨੀ ਹੈ।
ਹਾਂ ਉਹਣ ਉਹ ਜਿਵੇਂ ਅੱਗੇ ਥੋੜੇ ਲੰਘ ਵੀ ਜਾੳ ਉਹ ਬੱਚ ਤੇ ਜੇਗਾ, ਜਿਹਨੂੰ ਤੈਰਨਾ ਨਹੀਂ ਆਉਂਦਾ ਉਹਨੇ ਡੁੱਬ ਜਾਣਾ ਹੈਗਾ।
ਉਹ ਡੁੱਬ ਜੇਗਾ ਜੀ, ਇਹ ਵੇਖੋ ਨਾ ਤੁਸੀਂ।
ਬਸ ਓਹੀ ਗੱਲ ਹੈ ਨਾ। ਉਹੀ ਸੋਚਦਾ ਹੁਣ ਮੈਂ ਜਾਵਾਂ ਕਿੱਥੇ ਘੁੰਮਣ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਈ ਏ।
ਹਾਂਜੀ, ਹਾਂਜੀ।
ਬਸ ਓਹੀ ਹੁਣ ਮੈਂ ਪਲੈਨ ਬਣਾ ਰਿਹਾ, ਘੁੰਮਣ ਘਾਮਣ ਦਾ ਕਿੱਥੇ
ਹਾਂਜੀ।
ਹੁਨ ਮੈ ਤੁਹਾਡੇ ਹਿਸਾਬ ਨਾਲ, ਮੈਂ ਉੱਥੇਂ ਹੀ ਜਾਵਾਂ ਕਸ਼ਮੀਰ।
ਤੁਸੀਂ ਉੱਥੇ ਜਾਓ, ਮੈਂ ਤੁਹਾਨੂੰ ਕਹਿ ਰਿਹਾ।
ਬਹੁਤ ਵਧੀਆ ਜਗ੍ਹਾ, ਚਲੋ ਕੋਈ ਨਹੀਂ, ਮੈਂ ਉਹੀ ਟਰਾਈ ਕਰਾਂਗਾ ਫਿਰ। ਫੇਰ ਚਲੋ ਚੰਗਾ ਭਾਜੀ, ਠੀਕ।
ਮੈਨੂੰ ਵੀ ਦੱਸ ਦੇਣਾ, ਮੈਂ ਵੀ ਚੱਲ ਲਾਂਗਾ ਤੁਹਾਡੇ ਨਾਲ। ਠੀਕ ਹੈ ਜੀ।